ਸਤਿ ਸ਼੍ਰੀ ਅਕਾਲ ਜੀ, ਹੋਰ ਦੱਸੋ ਕੀ ਕਰ ਰੇ ਓ ਤੁਸੀਂ?
ਬਸ ਵਧੀਆ ਜੀ ਬੜੀ ਗਰਮੀ ਹੋ ਰੀ ਬੜੇ ਪਰੇਸ਼ਾਨ
ਹੂੰ ਪਤਾ ਕੀ ਗਰਮੀ ਤੇ ਹੈਗੀ ਬੋਤ ਜ਼ਾਦਾ।
ਹਾਂਜੀ। ਰਜਾਈ ਤੁਹਾਡੇ ਨਾਲ ਮੈ ਇੱਕ ਗੱਲ ਕਰਨੀ ਸੀਗੀ, ਹਾਂਜੀ ਕਰੋ ਜੀ।
ਬੈਂਕ ਬਾਰੇ ਪੁੱਛਨਾ ਸੀ ਵੀ ਬੈਂਕ ਚ ਕਿ ਮੈਂ ਤਾਡੇ ਸਾਬ ਨਾਲ ਖਾਤਾ ਖੁਲਵਾਨਾ ਵੇ ਮੈਂ ਕਿਹੜਾ ਵਧੀਆ ਬੈਸਟ ਕਿਵੇਂ ਜੀ,
ਤੁਸੀਂ ਬਿਜਨਸ ਵਾਸਤੇ ਖੁਲਾਉਣਾ ਯਾ ਆਪਣਾ ਪਰਸਨਲ ਖਲਵਾਣਾ ਏ। ਹੈਂ ਪਰਸਨਲ ਆਪਣੀ ਪਰਸਨਲ ਵਾਸਤੇ ਖੁਲਵਾਨ ਨਾ ਹਾਂ, ਤੇ - ਫੇਰ ਸੇਵਿੰਗ ਅਕਾਊਂਟ ਬੈਸਟ ਏ, ਅਗਰ ਤੁਸੀਂ ਆਪਣੇ ਬਿਜਨਸ ਵਗੈਰਾ ਵਾਸ- ਟ੍ਰਾਂਜੈਕਸ਼ਨ ਵਗੈਰਾ ਕਰਦੇ ਹੋ, ਫੇਰ ਤੁਹਾਨੂੰ ਕਰੰਟ ਖਲਵਾਉਣਾ ਚਾਹੀਦਾ ਕਿਉਂਕਿ ਓਦੇ ਚ ਕੋਈ ਲਿਮਿਟ ਨਹੀਂ ਹੁੰਦੀ।
ਅੱਛਾ- ਅੱਛਾ।
ਸੇਵਿੰਗ ਚ ਥੋੜੀ ਲਿਮਿਟ ਰਹਿੰਦੀ ਆ ਬਸ। ਜ਼ਿਆਦਾ ਟਰਾਂਜੈਕਸ਼ਨ ਹੋ ਜਾਣ ਤਾਂ ਪੈਸੇ ਕੱਟਦੇ ਨੇ ਜੀ ਅਕਾਊਂਟ ਚ।
ਕਿੰਨੀ ਮਤਲਬ ਹੋਣੀ ਚਾਹੀਦੀ ਹੈ।
ਪਤਾ ਨੀ ਇਹਨਾ ਤਾਂ ਸਰ ਮੈਨੂੰ ਨੀ ਪਤਾ ਪਰ ਇੱਕ ਲਿਮਿਟ ਹੁੰਦੀ ਹੈ ਲਿਮਿਟ ਅਗਰ ਕਰੋਸ ਕਰ ਜਾਂਦੇ ਹੋ ਉਸ ਤੋਂ ਬਾਅਦ ਤੁਹਾਡੀ ਫਿਰ- ਤੁਾਨੂੰ ਫਾਈਨ ਲਗ ਜਾਂਦਾ।
ਅੱਛਾ। ਹੋਰ ਦੱਸੋ ਜੀ ਕੀ ਕਰਦੇ ਹੋ ਅੱਜ ਕੱਲ?
ਬਸ ਵਧੀਆ ਜੀ। ਬੜੀ ਜ਼ਿਆਦਾ ਗਰਮੀ ਹੋ ਸੀ ਹੈ ਬਰਦਾਸ਼ਤ ਹੀ ਨਹੀਂ ਹੋ ਰਹੀ।
ਬਿਲਕੁਲ ਜੀ ਬਿਲ-
ਥੋੜੀ ਦੇਰ ਤੱਕ ਬੂਲਾ ਲੀ ਹੁ ਉਹਨੂ ਬੂਲਾ ਕੇ ਬਹਿ ਗੀ-
ਹਮ ਮੈਂ ਅ ਤੁਹਾਡੇ ਉੱਥੇ ਖਾਣ- ਪੀਣ ਦਾ ਸਿਸਟਮ ਹੈਗਾ ਜੀ ਵਧੀਆ ਬਾਜ਼ਾਰ ਵਿੱਚ।
ਹਾਂਜੀ।
ਅੱਛਾ- ਅੱਛਾ ਕੀ- ਕੀ ਮਿਲਦਾ ਸੀ ਤੁਹਾਡੇ ਓਥ ਬਾਜ਼ਾਰ ਦਾ। ਦੱਸੋ ਸਹੀ ਕੀ- ਕੀ ਮਿਲਦਾ ਹੈ।
ਸਾਰਾ ਕੁੱਛ ਮਿਲਦਾ ਏ ਜੀ, ਜੋ ਤੁਸੀਂ ਖਾਂਦੇ ਹੋ ਸਭ ਮਿਲਦਾ। ਚੋਮੀਨ, ਬਰਗਰ, ਮੋਮੋਜ, ਪੀਜ਼ਾ- ਸਾਂਬਰ ਡੋਸਾ, ਸਭ ਮਿਲਦਾ ਜੀ ਨੋੌਰਥ ਇੰਡੀਅਨ, ਚਾਈਨੀਜ਼ ਸਭ ਮਿਲਦਾ।
ਅੱਛਾ ਜੀ ਤੁਸੀਂ ਖਾਂਧੇ ਹੋ ਹੁਣ ਤਾਂ ਫੇਰ। ਮੈਂ ਕਿਹਾ ਤੁਸੀਂ ਬਾਹਰ ਦਾ ਖਾਂਦੇ ਹੋ ਘਰ ਦਾ ਖਾਂਦੇ ਹੋ? ਤੁਾਨੂੰ ਜਿਆਦਾ ਵਧੀਆ ਕਿਹੜਾ ਲੱਗਦਾ ਵੇ? ਮਤਲ-
ਘਰ ਤਾਂ ਵਧੀਆ ਲੱਗਦਾ ਜੇ ਬਾਰ ਦਾ ਬੰਦਾ ਇਕ ਜਾਂ ਦੋ ਵਾਰੀ ਖਾ ਲੇਗਾ ਬਿਮਾਰ ਹੋ ਜਾਂਦਾ। ਘਰ ਦਾ ਖਾ ਕੇ ਬੰਦਾ ਬਿਮਾਰ ਨੀ ਹੁੰਦਾ ਜੀ।
ਅੱਛਾ ਛਾ ਤੁਹਾਡੇ ਹਸਾਬ ਨਾਲ ਮਤਲਬ ਘਰ ਦਾ ਖਾਣਾ ਜ਼ਿਆਦਾ ਵਧੀਆ ਹੈ।
ਖਾਨਾ ਘਰ ਦਾ ਹੀ ਵਧੀਆ ਜੀ ਬਾਹਰ ਤੇ ਪਤਾ ਨੀ ਜੀ ਕਿਵੇਂ ਬਣਾਉਂਦੇ ਨੇ ਕੀ ਕਰਦੇ ਨੇ।
ਅੱਛਾ ਜੀ, ਬਿਲਕੁਲ ਸਹੀ ਗੱਲ ਹੈ ਜੀ। ਅੱਜ ਕੱਲ ਬੱਚੇ ਨਾ, ਬਾਹਰ ਦਾ ਬੜਾ ਖਾਣ ਲੱਗ ਗਏ ਨੇ।
ਸਾਰੇ ਹੀ ਖਾਂਦੇ ਨੇ ਜੀ ਅੱਜ ਕੱਲ ਵੱਡੇ ਵੀ ਬਾਹਰ ਦੇ ਵੱਡੇ ਵੀ। ਬੱਚੇ ਵੀ ਤੇ, ਵੱਡੇ ਵੀ ਕੋਈ ਉਹ ਨੀ ਹੈ ਜੀ ਸਭ ਨੂੰ ਅੱਗ ਲੱਗੀ ਦੀ ਬਾਹਰ ਦੇ ਖਉਣ ਦੀ।
ਪਤਾ ਕੀ ਏ ਜੀ ਨੁਕਸਾਨ ਬੜੇ ਹੈਗੇ ਨੇ ਇਸ ਚੀਜ਼ ਦੇ।
ਹਾਂਜੀ-ਹਾਂਜੀ ਸਈ ਗੱਲ ਏ ਜੀ, ਹੁਣ ਇੰਨੀ ਗਰਮੀ ਐ ਜੀ ਘਰ ਦੀ ਰੋ ਟੀ ਨੇ ਖਰ ਜਾਂਦੀ ਬਰ ਦਾ ਖਾਵਾਂਗੇ ਜੀ ਬੁਰਾ ਹਾਲ ਈ ਹੋਏਗਾ ਨਾ।
ਬਿਲਕੁੱਲ ਜੀ ਇੱਕ ਨਾ ਸਾਡੀ ਜੇੜੀ ਹੈਗੀ ਏ ਇੱਕ ਕੁੜੀ ਓ ਬਰਗਰ ਬੜੇ ਖਾਂਦੀ ਏ।
ਅੱਛਾ।
ਹੂੰ। ਹੋਰ ਦੱਸੋ ਜੀ ਤੁਸੀਂ ਕੀ ਕਰ ਰੇ ਓ?
ਮੇਰਾ ਵੀ ਭਰਾ ਹੈਗਾ ਜੀ ਓ ਵੀ ਰੋਜ਼ ਬਰਗਰ-ਬਰਗਰ ਉਨੇ ਖਾਣਾ ਈ ਖਾਣਾ ਜੋ ਮਰਜ਼ੀ ਹੋਜੇ। ਜੇੜਾ ਵਧੀਆ ਹੁੰਦਾ ਐ ਬਈ ਬੈ ਕੇ ਖਾਦੈ। ਅੱਛਾ।
ਹਾਂਜੀ। ਤੁਹਾਡਾ ਸਾਅਮ ਨਾਲ ਕੀ ਹੈਗਾ ਜੀ।
ਬੇਕਾਰ ਐ ਜੀ ਬੋਤ ਓਇਲੀ ਹੁੰਦਾ ਐ ਜਾਂ ਤਾਂ ਖਾਣਾ ਵਧੀਆ ਆਲਾ ਖਾਏ ਬੰਦਾ ਤਾਂ ਖਾਣ ਦਾ ਫ਼ਾਇਦੈ। ਗ੍ਰਿਲ ਖਾਏ ਜੇੜੀ ਓ ਤੱਲੇ ਵਾਲੇ ਚੌਮੀਨ ਚੂਮੀਨ ਪਾਕੇ ਦਿੰਦੇ ਨੇ ਓ ਬਰਗਰ ਬੇਕਾਰ ਲੱਗਦੇ ਨੇ ਜੀ।
ਓ ਤੇ ਗੱਲ ਸਈ ਹੈਗੀ ਤੁਹਾਡੀ ਪਰ ਫੇਰ ਵੀ ਅੱਜ-ਕੱਲ ਗਰਮੀ ਬੋਤ ਹੋ ਗਈ ਏ ਬਿਨਾਂ ਏ ਸੀ ਤੋਂ ਬੰਦਾ ਰੈ ਨੀ ਸਕਦਾ। ਸਾਡੇ ਉੱਥੇ ਰਾਤੀ ਅ ਕੱਲ ਰਾਤੀ ਲੈਟ ਚਲੇ ਗੀ ਜੀ
ਹਾਂਜੀ।
ਤੇ ਹੁਣ ਸਈ ਕਰਨੀ ਆਏ ਇੰਨਾ ਲੋੜ ਹੈਗਾ ਗਲੀ 'ਚ ਕਦੀ ਕੋਈ ਚਲਾ ਰੇਆ ਜੀ ਕਦੀ ਕੋਈ।
ਸਈ ਗੱਲ ਐ ਜੀ ਲੈਟ ਦਾ ਅੱਜ-ਕੱਲ ਤੇ ਬੜਾ ਲੋੜ ਪਿਆ ਦੈ। ਹਾਂਜੀ-ਹਾਂਜੀ।
ਗਲਤ ਹੈਗਾ ਨਾ ਜੀ ਐਸ ਐਨਾਂ ਇਨਡਸ ਏਰੀਏ 'ਚ ਆਣਾ ਚਾਈਦਾ।
ਹਾਂਜੀ-ਹਾਂਜੀ ਗੌਰਮੈਂਟ ਨੂੰ ਵੇਖਣਾ ਚਾਈਦਾ ਕਿ ਵੱਡੀ ਮੋਟੀ ਤਾਰਾ ਪਾਓ ਲੋਕਾਂ ਨੇ ਏਨਾ ਚਲਾਣੈ।
ਹੋਰ।
ਸਭ ਦੇ ਘਰ ਏ ਸੀ ਨੇ ਜੀ ਸਭ ਚਲਾਂਦੇ ਨੇ ਅੱਜ-ਕੱਲ ਦੇ ਟਾਈਮ ਵਿੱਚ।
ਪਤਾ ਕੀ ਐ ਬੰਦੇ ਨੂੰ ਰਾਤੀ ਦਾ ਸੋਣਾ ਹੁੰਦਾ, ਰਾਤੀ ਜੇ ਨੀਂਦ ਉਦੀ ਪੂਰੀ ਨਾ ਹੋਏ ਓ ਕੰਮ ਕਿਵੇਂ ਕਰੇਗਾ ਸਵੇਰੇ।
ਹਾਂਜੀ-ਹਾਂਜੀ।
ਉਹੀ ਪੰੰਗਾ ਹੈਗਾ ਨਾ ਜੀ ਬੜਾ ਜਿਆਦਾ ਹੁਣ ਤੁਹਾਡੇ, ਹੁਣ ਤੁਸੀਂ ਦੱਸੋ ਤੁਹਾਡੇ ਉੱਥੇ ਮਤਲਬ ਸਈ ਆਂਦੀ ਲਾਈਟ ਜੀ?
ਬਸ ਬੁਰਾ ਈ ਹਾਲ ਐ ਜੀ ਇੱਥੇ ਵੀ ਜਿਆਦਾ ਗਰਮੀ ਹੁੰਦੀ ਲਾਈਟ ਬੜਾ ਤੰਗ ਕਰਦੀ ਐ।
ਹਾਂ ਓ ਤੇ ਹੈਈ ਐ ਜੀ।
ਕੁਛ ਨੀ ਜਦੇ ਤੁਸੀਂ ਕੰਮ ਕਰਨ ਲੱਗੇ ਸੀ ਤੁਸੀਂ ਸਾਨੂੰ ਫ਼ੋਨ ਕਰਤੈ।
ਤੁਸੀਂ ਮਤਲਬ ਘੁੰਮਨ ਨੀ ਜਾ ਰੇ ਕਿਤੇ?
ਨਈ ਜੀ ਐਨੀ ਗਰਮੀ ਚ ਕਿਥੇ ਜਾਂਵਾਂਗੇ ਜੀ ਘਰ ਨ ਇੰਨਾ ਬੁਰਾ ਹਾਲ ਹੋਏਦਾ ਬਾਰ ਜਾ ਕੇ ਤੇ ਪਤਾ ਨੀ ਕੀ ਹੋਏਗਾ।
ਅੱਛਾ। ਹੋਰ ਸੁਨੀ ਜਾ ਕੇ ਵੱਧ ਗਰਮੀ।
ਹਾਂਜੀ-ਹਾਂਜੀ। ਮੈਂ ਨੀ ਕਰਦੀ ਐਵੇਂ, ਹੋਰ ਮੈਂ ਤੇ ਕੁਛ ਨੀ ਕਰ ਰੀ ਤੁਸੀਂ ਦੱਸੋ ਤੁਸੀਂ ਫ਼ੋਨ ਕੀਤਾ ਤੁਸੀਂ ਸੁਣਾਓ ਜੋ ਸੁਣਾਣੈ।
ਮੈਂ ਤੁਹਾਡੇ ਕੋਲ ਸਲਾਅ ਲੈਣੀ ਸੀਗੀ ਉਈ ਬੈਂਕ ਦੇ ਬਾਰੇ ਮਤਲਬ ਕੇੜਾ ਵਧੀਆ ਤੇ ਹੋਰ ਦੱਸੋ ਨਾ ਜੀ ਤੁਸੀਂ ਮਤਲਬ ਕੀ ਕਰ ਰੇ ਓ ਅੱਜ-ਕੱਲ?
ਕੀ?
ਮੈਂ ਕਿਹਾ ਘੁੰਮਨ ਨੀ ਯਾ ਰਹੇ ਕਿੱਤੇ?
ਨਈ ਜੀ ਪੈਸੇ ਪਾ ਦੋ ਜੀ ਥੋੜੇ ਜੇ, ਫਿਰ ਘੁੰਮ-ਫਿਰ ਆਵਾਂਗੇ ਜੀ ਪੈਸੇ ਹੀ ਨੀ ਹੈਂਗੇ ਘੁੰਮਣ-ਫਿਰਨ ਵਾਸਤੇ।
ਅੱਛਾ ਪੈਸੇ ਨੀ ਹੈਗੇ, ਤੇ ਕੰਮ-ਧੰਦਾ ਨੀ ਕਰਦੇ ਤੁਸੀਂ ਪੈਸੇ ਨਹੀਂ ਹੈਗੇ।
ਨਹੀਂ ਜੀ ਕੰਮ-ਧੰਦਾ ਕਰਦੇ ਆਂ, ਉਹ ਸਾਰੇ ਖਰਚਿਆਂ ਵਿੱਚ ਈ ਖਤਮ ਹੋ ਜਾਂਦੇ ਨੇ।
ਐਂ ਨੀ ਕਹੋ ਨਾਂ, ਐਂ ਨੀ ਨਾਂ ਕਹੋ, ਵੀ ਪੈਸੇ ਨੀਂ ਹੈਗੇ।
ਹਾਂਜੀ, ਬਿੱਲ ਬੜੇ ਜਿਆਦਾ ਐਕਸਪੈਸਿਵ ਨੇ।
ਹੂੰ, ਉਹੀ ਗੱਲ ਐ। ਤੁਸੀਂ ਅਗਰ ਜ਼ਿਆਦਾ ਮਿਹਨਤ ਕਰੋਗੇ ਤਾਂ, ਫਿਰ ਪੈਸਾ ਵੀ ਆਏਗਾ, ਪਤਾ ਕੀ ਜੇ ਤੁਸੀਂ ਘਰ ਬੈਠੇ ਰਹੋਗੇ, ਐਵੇਂ ਕੰਮ ਨੀ ਚੱਲੇਗਾ, ਕਿਉੰਜੀ
ਕੀ ਹਾਲ ਐ ਜੀ।
ਤੁਸੀਂ, ਹੂੰ ਇੱਕ-ਦਿਨ ਕੰਮ ਤੇ ਜਾਣਾ, ਫਿਰ ਤੁਸੀਂ ਕਹਿਣਾ ਮੈਂ ਨੀਂ ਜਾਣਾ, ਐਦਾਂ ਕੰਮ ਨੀ ਚੱਲਦਾ ਜੀ।
ਹਾਂਜੀ, ਸਹੀ ਗੱਲ ਹੈ ਜੀ।
ਹੁਣ, ਹੁਣ ਤੁਸੀਂ ਵੇਖੋ ਅੱਜ-ਕੱਲ ਸ਼ਰਾਬੀ ਕਿੰਨੇ ਗੁੰਮਦੇ ਨੇ ਗਲੀਆਂ 'ਚ
ਹਾਂਜੀ, ਇੱਕ ਦਿਨ ਮਾਮਾ ਆਇਆ ਨਾ, ਸ਼ਰਾਬ ਪੀ-ਪੀ ਕੇ।
ਕਿੰਨੀ ਗਰਮੀ ਹੈਗੀ ਏ, ਹਿਸਾਬ ਲਾਓ ਤੁਸੀਂ
ਸਹੀ ਗੱਲ ਹੈ ਜੀ, ਇੱਥੇ ਨਿੰਬੂ-ਪਾਣੀ ਵਧੀਆ ਚੀਜਾਂ ਖਾ ਕੇ ਇੰਨੀ ਗਰਮੀ ਲੱਗਦੀ ਵੀ, ਜਿਹੜੇ ਸ਼ਰਾਬਾਂ ਪੀਂਦੇ ਆ, ਉਹ ਪਤਾ ਨੀ ਕੀ ਹਾਲ ਹੋਏਗਾ ਜੀ।
ਪਤਾ ਨੀ ਕਿਵੇਂ ਜਿਰੇ, ਸਮਝ ਤੋਂ ਬਾਰ ਐ।
ਸਹੀ ਗੱਲ ਐ ਬਿਲਕੁਲ ਹਾਂਜੀ।
ਓ ਕੀ ਕਹਿੰਦੇ ਨੇ ਉਹਨੂੰ ਇਨਵਾਇਰਮੈਂਟ ਖਰਾਬ ਹੋ ਗਿਆ, ਬਹੁਤ ਜ਼ਿਆਦਾ। ਹੁਣ ਤੁਹਾਡੇ ਹਿਸਾਬ ਨਾਲ ਕੀ ਆ ਵੰਡਵਰ, ਬਾਹਰਲੇ ਦੇਸ਼ ਵਧੀਆ ਨੇ ਕਿ ਇੰਡੀਆ ਦਾ।
ਬਾਹਰ ਵਧੀਆ ਜੀ ਉੱਥੇ ਪੋਲਿਊਸ਼ਨ ਨੀ ਐ ਡਸਟ ਨੀ ਐ। ਸਾਡੇ ਤੇ ਯਾਰ ਬਹੁਤ ਬੁਰਾ ਹਾਲ ਐ ਜੀ ਇੱਥੇ
ਤੇ ਫਿਰ ਜਾਂਦੇ ਕਿਉਂ ਨਹੀ ਬਾਹਰ ਤੁਸੀ।
ਤੁਸੀਂ ਪੈਸ ਭੇਜਦੋ, ਤੁਹਾਨੂੰ ਕਿਹਾ ਤੇ ਹੈ, ਪੈਸੇ ਨੀ ਹੈ ਸਾਡੇ ਕੋਲ, ਅਸੀਂ ਘੁੰਮਣ ਨੀ ਜਾ ਸਕਦੇ। ਬਾਰ ਕਿਤੇ ਚਲੇ ਜਾਵਾਂ।
ਤੇ ਘੁੰਮਣਾ ਕੀ, ਪੈਦਲ ਹੀ ਘੁੰਮ ਆਓ ਤੁਸੀਂ ਬਾਜ਼ਾਰ, ਅਛ
ਉਹ ਤੇ ਉਹ ਤਾਂ ਚਾਹੀਦਾ ਜੀ ਘੁੰਮਨ ਤੇ
ਅੱਛਾ ਜੀ।
ਇਕ ਘੁੰਮਣਾ ਤੇ ਹੁੰਦਾ ਨਾ, ਜਿੱਥੇ ਤੁਸੀ ਹਿਲ ਸਟੇਸ਼ਨ ਜਾਂ ਕਿ ਆਊਟ ਆਫ ਸਟੇਸ਼ਨ ਜਾ ਰਹੇ ਹੋ ਘੁੰਮਣ
ਅੱਜ- ਕੱਲ ਤੇ ਕੋਈ ਮਾਹੌਲ ਨੀ ਹੈਗਾ ਜੀ ਘੁੰਮਣ ਦਾ
ਤੇ ਤੁਸੀਂ ਕਹਿ ਕਿਉਂ ਰੇ ਜੀ, ਘੁੰਮ ਕੇ ਕਿਉਂ ਨੀ ਆਏ ਤੁਸੀਂ ਕਿੱਧਰੇ
ਨਹੀਂ ਮੈਂ ਤੇ ਤੁਹਾਡੇ ਕੋਲ ਵੈਸੇ ਪੁੱਛ ਰਿਹਾ ਕਿ ਪਹਿਲੇ ਗਏ ਹੋਣੇ ਹੋ ਤੁਸੀਂ ਗਏ ਕਿੱਥੇ ਘੁੰਮਣ।
ਨਹੀਂ ਜੀ ਅਸੀਂ ਕਿੱਧਰੇ ਨੀ ਜਾਂਦੇ, ਅਸੀਂ ਘਰ ਹੀ ਰਹਿੰਦੇ।
ਅੱਛਾ ਜੀ ਵਧੀਆ ਜੀ, ਘਰ ਵੀ ਵਧੀਆ ਹੈਗਾ ਚਲੋ।
ਹਾਂਜੀ। ਨਹੀਂ ਜੀ ਜਿੰਨੇ ਸਾਡਾ ਪੁਰਾਣਾ, ਬਜ਼ਾਰੋਂ ਲੈ ਆਓ ਫਿਰ ਅਸੀਂ ਤਾਵਾਂਗੇ ਨਾਸ਼ਤਾ
ਅੱਛਾ- ਅੱਛਾ ਤੁਸੀਂ ਬੜਾ ਬਾਜ਼ਾਰ ਦਾ ਖਾਂਦੇ ਓ ਜੀ, ਤੁਸੀਂ ਘਰ ਦਾ ਲੱਗਦਾ ਖਾਂਦੇ ਨੀ ਅੱਜ-ਕਲ
ਨਹੀਂ ਸਾਡਾ ਭਰਾ ਬੜਾ ਜ਼ਿਆਦਾ ਖਾਂਦਾ ਨਾ, ਉਹਨੂੰ ਵੇਖ- ਵੇਖ ਕੇ ਸਾਨੂੰ ਆਦਤ ਹੋ ਗਈ ਏ, ਅਸੀ ਵੀ ਹੁਣ ਬਾਹਰ ਦਾ ਹੀ ਖਾਣ ਲੱਗ ਗਏ ਅਸੀਂ ਕਹਿੰਦੇ ਜਦੋਂ ਪੈਸੇ ਲਾ ਕੇ ਬਾਹਰੋਂ ਲਿਆਂਦਾ ਸਾਨੂੰ ਕੀ ਲੋੜ ਐ, ਐਂਵੇ ਰਸੋਈ 'ਚ ਇੰਨੀ ਗਰਮੀ 'ਚ ਬਣਾਉਣ ਦੀ।
ਐਹ ਤੇ ਗੱਲ ਸੀਗੀ, ਪਰ ਬੰਦੇ ਨੂੰ ਲਾਲਚ ਨੀ ਕਰਨਾ ਚਾਹੀਦਾ, ਨੂੰ ਆਪਣਾ ਫਿਰ ਵੇਖਣਾ ਚਾਹੀਦਾ ਕਿ, ਮੈਂ ਆਪਣੇ ਹਿਸਾਬ ਨਾਲ ਚੱਲਣਾ, ਮੇਰਾ ਸਰੀਰ
ਨਈਂ ਸ਼ਰੀਰ ਤੇ ਬਿਲਕੁਲ ਠੀਕ ਹੈਗਾ, ਕੋਈ ਦਿੱਕਤ ਨੀ ਹੈ ਜੀ ਸਰੀਰ ਨੂੰ ਤਾਂ ਹੀ ਪੱਚ ਜਾਂਦਾ ਜੀ। ਨਈਂ ਤੇ ਪੱਚੇ ਈ ਨਾ ਨਈਂ ਤੇ ਮਨ ਈ ਨਾ ਕਰੇ। ਨਈਂ ਜੀ ਅਪਨਾਂ ਖਰੀਦ ਕੇ ਵੀ ਪਚ ਜਾਂਦਾ ਸਾਨ ਤੇ, ਖਰੀਦ ਵੀ ਪੱਚ ਜਾਂਦਾ ਦੋਨੋ ਪੱਚ ਜਾਂਦੇ ਨੇ।
ਅੱਛਾ-ਅੱਛਾ, ਚਲੋ ਵਦੀਆ ਜੀ ਵਦੀਆ। ਖਾਣਾ-ਪੀਣਾ ਚਾਈਦੈ ਜਿੰਨਾ ਬਾਜਾਰ ਦਾ ਹੋ ਸਕੇ।
ਹੰਜੀ।
ਤੁਸੀਂ ਕੀ ਕਰ ਰੇਓ, ਮਤਲਬ ਅੱਜ-ਕੱਲ ਕੇੜੀ ਪੜਾਈ ਕਰ ਰੇਓ?
ਮੇਰੀ ਪੜਾਈ ਹੋ ਗਈਏ ਹੁਣ ਮੈਂ ਜੋਬ ਲਬਣੀ ਪਈ ਆ।
ਅੱਛਾ, ਤ ਅੱਜ-ਕੱਲ ਜੋਬ ਨੀਂ ਹੈਨਾ ਜੀ ਇੰਡੀਆ ਚ।
ਹਾਂਜੀ-ਹਾਂਜੀ।
ਕੰਮ-ਤੰਦਾਂ ਹੈਈਂ ਨੀਂ ਪੜੇ-ਲਿਖੇਆ ਨੂੰ ਜੋਬ ਨੀ ਮਿਲਦੀ ਹੁਣ, ਤੁਸੀਂ ਪਤਾ ਮਿਲ ਰਿਐ ਜੋਬ?
ਮਿਲ ਜੇਗੀ ਜੀ ਥੋੜਾ ਜੇਆ ਥੋੜਾ ਜੀ ਮੇਨਤ ਕਰਨੀ ਪਏਗੀ, ਮਿਲ ਜੇਗੀ।
ਅੱਛਾ-ਅੱਛਾ। ਜਿਸ ਜੈਵੇਂ ਹੁਣ ਤੁਸੀਂ ਕਿੰਨੇ ਲੱਖਾ ਰਪਏ ਲਾਏ ਨੇ ਪੜਾਈਆਂ ਤੇ
ਹਜਾਰਾਂ ਈਂ ਲਾਏ ਨੇ ਚਲੇ ਲੱਖਾਂ ਤੱਕ ਤੇ ਪੋਂਚੇ ਨੀ ਆਪਾਂ ਲੱਖਾਂ ਆਲੀ ਪੜ੍ਹਾਈ ਨੀ ਕੀਤੀ ਸੀ ਹਜਾਰਾਂ ਆਲੀ ਪੜਾਈ ਕੀਤੀਏ।
ਪਤਾ ਕੀ ਏ ਜੀ ਬੰਦੇ ਘੱਟ ਤੋਂ ਤੀਹ-ਚਾਲੀ ਹਜਾਰ ਰਪਏ ਦੀ ਨੌਕਰੀ ਤੇ ਮਿਲਣੀ ਚਾਈਦੀ ਏ।
ਦੇਂਦਾ ਨੀ ਜੀ ਕੋਈ ਨੌਕਰੀ ਇਨੀ, ਸਭ ਵੱਡੇ ਸ਼ੈਰਾਂ ਚ ਤਾਂ ਫੇਰ ਵੀ ਮਿਲ ਜਾਂਦੀ ਜੀ ਥੋੜਾ ਟਾਈਮ। ਛੋਟੇ ਸ਼ੈਰਾਂ ਚ ਨਈਂ ਮਿਲਦੀ।
ਪਤਾ ਕੀ ਏ ਜੀ ਐ ਸਰਕਾਰ ਨੂੰ ਸੋਚਣਾ ਚਾਈਂਦਾ ਜੀ, ਬੰਦਾ ਘਰ ਦੇ ਖਰਚੇ ਕਿਵੇਂ ਕਰੇਗਾ ਪੂਰੇ?
ਸਰਕਾਰ ਨੇ ਕੀ ਸੋਚਣਾ ਜੀ ਓਨਾਂ ਨੂੰ ਕੋਈ ਫਰਕ ਨੀਂ ਪੈਂਦਾ, ਕੋਈ ਮਰੇ-ਜੀਏ ਓਨਾਂ ਨੂੰ ਕੋਈ ਫਰਕ
ਤੇ ਓਹੀ ਤੇ ਏਨਾਂ ਨੂੰ ਕਾਨੂੰਨ ਬਣਾਣਾ ਚਾਈਦੈ।
ਹਾਂਜੀ, ਥੋੜਾ ਜੇਆ ਹੁਨ ਹੋਯਾ ਜੀ ਪਿੱਛੇ ਸੈਲਰੀ ਸਲੈਬ ਆਈ ਸੀਗੀ, ਨੋਂਜਵਾਨਾਂ ਏਨਾ ਪੜਿਆ ਹੋਏਗਾ ਓਨੂੰੰ ਇਨੀ ਸੈਲਰੀ ਤੇ ਘੱਟ ਟੋ ਘੱਟ ਦੇਨੀ, ਦੇਨੀ ਏ।
ਰੂਲ ਚਲੇਆ ਸੀ ਵੀਹ ਹਜਾਰ ਤੋਂ ਕੱਟ ਦੇਨੀ ਨੀਂ ਸੈਲਰੀ।
ਬਟ, ਅੱਜ-ਕੱਲ ਵੇਖਦਾ ਨੀ ਜੀ ਕੋਈ, ਕੋਈ ਨੀ ਫੋਲੋ ਕਰਦਾ ਜੀ ਰੂਲਸ ਸਬ ਨੂ ਹੂੰਦਾ ਚਲ ਜੇੜੀ ਮਿਲ ਰਿਐ ਓਤੇ ਕਰ ਲਈਏ।
ਪਤਾ ਕੀ ਐ ਹਜੇ ਸਟੀ੍ਕ, ਸਈ ਤਰੀਕੇ ਨਾਲ ਰੂਲ ਨੀ ਪੈ ਰੇਆ ਨਾ।
ਸਈ ਗੱਲ ਐਜੀ।
ਆਏ ਹਲਕੇ ਚ ਲੈ ਰੇਨੇ ਲੋਕ, ਓ ਰੂਲ ਨੂੰ। ਹੁਣ ਤੁਸੀ ਐ ਵੇਖੋ ਅੱਜ-ਕੱਲ ਬਾਰ ਆਲੇ ਦੇਸ਼ ਵੇਖੋ ਕਿੰਨੇ ਵਧੀਆ ਹੈਗੇਨੇ। ਕੰਟੇ ਦੇ ਹਿਸਾਬ ਨਾਲ ਪੈਹੇ ਦੇਨੰਦੇਨ। ਬਾਰ ਤੇ ਤਰੱਕੀ ਐਵੇਂ ਥੋੜੀ ਹੈਗੀਏ ਉੱਥੇ ਸਾਰੇ ਕੋਲ ਕੰਮ ਹੈਗਾ, ਚਾਈਨਾ ਆਲੈ ਕੋਲ ਵੇਖ ਲੋ।
ਅਠਾਰਾਂ ਸਾਲ ਦੇ ਬੱਚੇ ਨੂੰ, ਬ ਅਠਾਰਾਂ ਸਾਲ ਦੇ ਬੱਚੇ ਨੂੰ ਕੰਮ ਤੇ ਲਾ ਦਿੰਦੇ ਨੇ ਜੀ ਤਾਈਂ ਤੇ ਔਥੇ ਕੋਈ ਗਰੀਬੀ ਨੀ ਐ। ਜੱਦ ਹਰ ਬੰਦਾ ਕਮਾ ਰੇਆ ਤੇ ਕੋਈ ਦਿੱਕਤ ਹੀ ਨੀਂ ਐ। ਤਾਂ ਨਾ ਮੈਰੀ ਆਸਟ੍ਰੇਲੀਆ ਵਗੈਰਾ ਕੰਟਰੀ ਨੇ ਸ ਅਠਾਰਾਂ ਸਾਲ ਦੇ ਬਾਦ ਬੱਚੇ ਨੂੰ ਕੰਮ ਦੇ ਦਿੰਦੇ ਨੇ ਜੇ ਤਾਈਂ ਤੇ ਓਥੇ ਗਰੀਬੀ ਨੀ ਐ। ਅਗਰ ਸਬ ਅਪਨਾ ਖਰਚਾ ਕੱਢਣਗੇ ਜੀ, ਤੇ ਵਦੀਆ ਈ ਵਦੀਆ ਇੱਥੇ ਤਾਂ ਕਿਸੇ ਨੂੰ ਕੀ ਏਨਾ ਪੜ੍ਹ-ਲਿਖ ਕੇ ਨੀ ਨੌਕਰੀ ਨੀਂ ਮਿਲਦੀ ਤੇ ਅਠਾਰਾਂ ਸਾਲ ਤੋਂ ਬਾਦ ਕੀ ਨੌਕਰੀ ਮਿਲੇਗੀ?
ਓਹੀ ਤੇ ਧੱਕੇ ਖਾੰਦੇ ਪੇ ਨੇ ਅੱਜ-ਕੱਲ ਦੇ ਬੱਚੇ।
ਚਲੋ ਠੀਕੈ ਜੀ।
ਨਈਂ ਪਤਾ ਕੀ ਐ ਜੀ ਸੁਣੋ, ਸਈ ਗੱਲ ਏ ਮੇਰੀ। ਤੁਸੀਂ ਐ ਵੇਖੋ, ਇੰਡੀਆ ਚ ਕਿੰਨੀ ਔ ਹੈਗੀ ਏ ਗਰੀਬੀ।
ਕੀ ਹੋਗਾ ਜੀ?
ਗਰੀਬੀ ਕਿੰਨੀ
ਹਾਂਜੀ, ਹਾਂਜੀ ਬਹੁਤ ਪੋਵਰ ਟੀ ਐ ਜੇ, ਗਰੀਬੀ ਤੇ ਹੋਏਗੀ ਜੀ ਜਦ ਇਨਕਮ ਈ ਨੀ ਹੈਗੀ ਜੀ ਗਰੀਬੀ ਹੋਣੀ ਏ। ਚੱਲੋ ਠੀਕ ਐ ਜੀ, ਠੀਕ ਜੀ ਹਲੇ ਨਾ ਮੈਨੂੰ ਕਰਨਾ ਜੀ ਬਾ